ਹੈਲੋ। ਸਤਿ ਸ਼੍ਰੀ ਅਕਾਲ ਜੀ! ਹੋਰ ਠੀਕ-ਠਾਕ ਜੇ?
ਵਧੀਆ ਜੀ।
ਵਧੀਆ ਜੀ ਵਧੀਆ! ਹੋਰ ਕੀ ਕਰਦੇ?
ਬਸ ਜੀ ਹੁਣੇ ਬੱਚਿਆਂ ਨੂੰ ਉਠਾਇਆ, ਨਾਸ਼ਤੇ ਈ ਖੋਲ ਦੇਆ।
ਅੱਛਾ, ਅੱਛਾ, ਅੱਛਾ! ਚਲੋ ਵਧੀਆ ਗੱਲ ਬੱਚਿਆਂ ਦੀ ਛੁੱਟੀਆਂ ਪਈਦੀਆ ਹੋਣੀਆ, ਤਾਂ ਆਰਾਮ ਨਾਲ ਉਠਦੇ ਹੋਣੇ।
ਹਾਂਜੀ, ਬਸ ਰਹਿ ਗਿਆ ਹੋਰ ਇੱਕ ਹਫ਼ਤਾ ਹੁਣ ਤੱਕ ਖੁੱਲ੍ਹ ਜਾਣੇ ਸਕੂਲ।
ਠੀਕ ਹੈ, ਠੀਕ! ਚਲੋ ਦੋ-ਚਾਰ ਦਿਨ ਮੌਜਾ 'ਚ ਮਾਰ ਲੈਣ ਫੇਰ ਬਾਅਦ ਚੋ ਇਹਨਾ ਨੇ ਸੋ ਉਹ ਕੀ ਕਹਿੰਦਾ, ਟਾਈਮ 'ਚ ਹੋ ਜਾਣਗੇ ਫੇਰ।
ਹਾਂ, ਹਾਂਜੀ-ਹਾਂਜੀ, ਇਹ ਤਾਂ ਹੈ ਹੀ ਹੈ।
ਹਾਂਜੀ, ਹੋਰ ਕਿੱਦਾਂ ਦੀ ਗਈਆਂ ਛੁਟੀਆਂ?
ਬਸ ਜੀ ਛੁੱਟੀਆਂ ਤਾਂ ਬਹੁਤ ਵਧੀਆ ਸੀ।
ਹੋਰ ਕਿੱਥੇ ਘੁੰਮਣ ਗਏ?
ਅਸ ਸੀ ਪੰਜਾਬ 'ਚ ਘੁੰਮ ਕੇ ਆਏ ਤੇ ਉਂਝ ਹਿਮਾਚਲ ਏਰੀਆ ਵਿੱਚ ਵੀ ਗਏ।
ਅੱਛਾ, ਹਿਮਾਚਲ 'ਚ ਕਿੱਥੇ ਗਏ?
ਹਿਮਾਚਲ ਵਿੱਚ ਅਸੀਂ ਡਲੌਜ਼ੀ ਵਗੈਰਾ ਵੱਲ ਗਏ ਸੀਗੇ। ਉੱਥੇ ਹੋ ਕੇ ਆਏ, ਮਨਾਲੀ ਚਲੇ ਗਏ ਸੀ ਅੱਗੇ।
ਅੱਛਾ-ਅੱਛਾ! ਬੜੀ ਵਧੀਆ ਜਗ੍ਹਾ ਓ ਤੇ, ਆਰਾਮ ਨਾਲ ਉੱਥੇ ਠੰਡਕ ਬੜੀ ਹੁੰਦੀ ਹੈ ਐਨਾ ਦਿਨਾਂ 'ਚ।
ਹਾਂਜੀ, ਹਾਂਜੀ! ਡਲੌਜ਼ੀ ਤਾਂ ਇਸ ਸਮੇਂ ਬੜਾ ਅੱਛਾ ਵੈਦਰ ਸੀਗਾ।
ਹਾਂਜੀ, ਉੱਥੇ ਬਰਫ਼ ਵੀ ਪਈਦੀ ਹਲਕੀ-ਹਲਕੀ ਹੁਣ ਤੇ।
ਹਾਂਜੀ-ਹਾਂਜੀ! ਜਦੋਂ ਅਸੀਂ ਗਏ ਹਾਂ, ਉਦੋਂ ਉਦੋਂ ਬਾਰਿਸ਼ ਹੋ ਰਹੀ ਸੀ, ਹਲਕੀ-ਹਲਕੀ ਫੂਡ ਵੀ ਪੈ ਰਹੀ ਸੀ। ਸਨੋਫੋਲ ਹੋ ਰਹੀ ਸੀਗੀ।
ਅੱਛਾ-ਅੱਛਾ! ਹੋਰ ਤੁਹਾਡੀੇ ਸਭ ਤੋਂ ਵਧੀਆ ਟ੍ਰਿਪ ਕਦੋਂ ਦੀ ਰਹੀ ਹੈ?
ਸਾਡਾ ਸਭ ਤੋਂ ਅੱਛਾ ਟਰਿੱਪ ਸੀਗਾ ਦਿਵਾਲੀ ਦੇ ਕੋਲ ਅਸੀਂ ਗਏ ਸੀਗੇ ਹਜ਼ੂਰ ਸਾਹਿਬ।
ਅੱਛਾ-ਅੱਛਾ! ਉ ਤੇੇ ਬੜੀ ਅੱਛੀ ਜਗ੍ਹਾ ਬੜਾ
ਹਾਂਜੀ, ਉੱਥੇ ਅਸੀਂ ਬਹੁਤ ਅੱਛੇ ਗੁਰ ਦੁਆਰੇ 'ਚ ਰਹਿਣੇ, ਬਹੁਤ ਜ਼ਿਆਦਾ ਉੱਥੇ ਦਾ ਘੁੰਮਣ ਦਾ ਹੈਗਾ।
ਹਾਂਜੀ-ਹਾਂਜੀ! ਮੈਂ ਸੁਣਿਆ ਈ ਓਥੇ, ਮੈਂ ਵੀ ਜਾਣਾ ਨਾ ਦੀਵਾਲੀ ਦੇ ਕੋਲ। ਬੜੀ ਅਛੀ ਜਗ੍ਹਾ ਉਹ, ਮਾਨਨੀਯ ਜਗ੍ਹਾ!
ਹਾਂਜੀ-ਹਾਂਜੀ, ਉਥੇ ਤੇ ਪਤਾ ਹੀ-
ਜਿਵੇ ਮੇਰਾ ਹਜੇ ਤਕ ਸਭ ਤੋਂ ਵਧੀਆ ਟ੍ਰਿਪ ਰਿਆ ਗੋਆ ਦਾ।
ਅਛਾ ਜੀ।
ਹਾਂਜੀ, ਮੈ ਗਿਆ ਹੀ ਆਪਣੇ ਕੀ ਕੇਹਂਦੇ ਨੇ ਕੋਲੀਗਜ਼ ਨਾਲ ਗਿਆ ਸੀ ਗੋਆ
ਅਛਾ ਜੀ।
ਤੇ ਗਿਆ ਸੀ, ਸਰਦੀਆਂ 'ਚ ਗਿਆ ਸੀ, ਉਹ ਵੀ ਬੜੀ ਅਛੀ ਜਗ੍ਹਾ, ਬੜੇ ਬੀਚ 'ਚ ਵਗੈਰਾ ਨੇ, ਉੱਥੇ ਵੀ ਘੁੰਮਣ ਵਾਲੀਆਂ, ਮਤਲਬ ਬੜੀ ਜਗ੍ਹਾ ਘੁੰਮਣ ਵਾਲੀਆਂ।
ਹਾਂਜੀ, ਅਤੇ ਤੁਹਾਡੇ ਹਿਸਾਬ ਨਾਲ ਇਕਲੇ ਯਾਤ ਵਧੀਆ ਹੁੰਦੀ ਹੈ ਯਾਤ- ਤਰਾ ਕਰਨੀ ਕਿਤੇ ਜਾਂ ਟੂਰ ਕਰਨਾ, ਜਾਂ ਫੈਮਿਲੀ ਦੇ ਨਾਲ ਵਧੀਆ ਹੁੰਦਾ ਹੈ?
ਫੈਮਲੀ ਜਾਂ ਫ੍ਰੈਂਡਸ ਨਾਲ ਵਧੀਆ ਹੁੰਦਾ ਜੀ।
ਹਾਂਜੀ-ਹਾਂਜੀ।
ਕਲੇ ਤਾਂ ਜੀ, ਮਤਲਬ ਖ਼ਜਲ ਹੀ ਹੋਣਾ, ਖ਼ਜਲ ਹੋਣ ਵਾਲਾ ਕਮ ਹੋ ਗਿਆ, ਨਾਲੇ- ਕਿਸੇ ਦਾ ਓ ਵੀ ਨੀ ਹੁੰਦਾ ਫੇਰ ਇਕਲੇ ਜਾਣਾ ਕੁਛ ਵੀ ਹੋ ਸਕਦੈ।
ਹੂੰ-ਹੂੰ।
ਹਾਂ ਕੇੜੀ ਸਿਚੁਏਸ਼ਨ ਏ ਤੁਸੀ ਫਸ ਸਕਦੇ ਓ ਜਿਵੇ ਹੋਟਲ ਨੀ ਮਿਲੇਆ। ਕੁਛ ਹੋਰ ਹੋ ਗੇਆ
ਹੋਰ ਖੇਲਾਂ ਬਾਰੇ ਤੁਆਡੇ ਕੀ ਰੁਝਾਨ ਨੇ
ਖੇਲਾ ਜੀ ਆਪਣਾ ਦੋ ਤਰਾਂ ਦੇ ਹੁੰਦੀਆਂ ਇਕ ਤੇ ਫੋਨ 'ਚ ਜਵੇ ਹੋ ਗਈਆਂ ਇਕ ਹੋ ਗੇਆ ਬਾਰ- ਤੇ, ਦੋਨੋ ਈ ਖੇਲਣੀ ਚਾਈਦੀਆਂ ਮਤਲਬ ਸਾਨੂੰ ਜਿਵੇ ਫੋਨ ਵਿਚ ਆਪਾ ਤਾਂ ਖੇਲੀਏ, ਜਿਵੇ ਥੋੜੀ ਬਹੁਤੀ ਖੇਲ ਲਈ ਡੇਢ ਕੁ ਘੰਟਾ, ਅੱਧਾ ਘੰਟਾ ਤਾ ਕਿ ਸਾਡਾ ਮਾਇੰਡ ਸ਼ਾਰਪ ਰਏ ਥੋੜਾ, ਤੇ ਬਾਰ ਦੀਆ ਤਾਂ ਖੇਲਨੀ ਚਾਈਦੀਆਂ ਤਾਂ ਕਿ ਤੁਹਾਡਾ ਸ਼ਰੀਰ ਸਵਸਥ ਰਹੇ ਵਧੀਆ ਦੇ ਸਰੀਰ ਐਕਟੀਵਿਟੀ ਮਤਲਬ ਹੁੰਦੀ ਰਏ ਤੇ ਜੋੜ ਵਗੈਰਾ ਸਈ ਹੈਣ।
ਖੇਲ ਕੇੜੀ ਹੈਗੀ ਐ, ਕਿਦੇ 'ਚ ਤੁਆਨੂੰ ਜਿਆਦਾ ਵਧੀਆ ਲਗਦੈ
ਮੇਰੇ ਜੀ ਆਪਨਾ ਮੋਬਾਈਲ ਵਿਚ ਤੇ ਮੈ ਅਜ-ਕਲ ਟੇਕਣ ਖੇਲਦਾ ਤੇ ਬਾਰ ਮੈਨੂੰ ਕ੍ਰਿਕੇਟ ਈ ਪਸੰਦ ਐਜੀ ਹਾਂਜੀ।
ਤੇ ਕ੍ਰਿਕੇਟ ਦੇ ਨਾਲ-ਨਾਲ ਹੋਰ ਕੇੜੀ-ਕੇੜੀ ਖੇਡ ਖੇਡਦੇ ਓ।
ਮੈ ਵਾਲੀਵਾਲ ਬੜੀ ਖੇਡਦਾ ਸੀ ਨਾਲੋਂ ਤੇ।
ਓਤ ਕੇ ਖਾਦੀ।
ਹਾਂਜੀ ਓਹ ਮੈ ਸਕੂਲ 'ਚ ਵੀ ਕਪਟੀਸ਼ਨ ਵਗੈਰਾ ਬੜੇ ਜਿੱਤਿਆਂ ਦੈ
ਅਛਾ ਜੀ।
ਹਾਂਜੀ।
ਤੇ ਇਨਡੋਰ ਖੇਲ ਵੀ ਖੇਡਦੇ ਓ
ਇਨਡੋਰ ਜੀ ਆਪਣਾ ਜਿਵੇ ਹੋ ਗੇਆ ਉਨਾ ਨਾਲ ਖੇਲੀਆਂ ਦੋਸਤਾਂ ਵਗੈਰਾ ਨਾਲ ਜਿਵੇ ਕੈਰਮ ਖੇਲਿਆ
ਹਾਂਜੀ ਹੂੰ-ਹੂੰ।
ਓ ਏਂਝ ਪਾਯਾ ਆਸਟ੍ਰੇਲੀਆ ਦਾ।
ਸਾਡੇ ਟਾਈਮ ਦੇ ਇਚ ਜੀ ਬੱਚੇਆਂ ਨੂੰ ਸਟਾਪੂ ਖੇਡਣ ਦਾ ਬੜਾ ਸ਼ੋਕ ਹੁੰਦਾ ਸੀ- ਬੜਾ ਸਟਾਪੂ ਅਸੀ ਖੇਲਦੇ ਸੀ ਛੋਟੇ ਹੁੰਦੇ ਸੀ, ਤੇ ਅਸੀ ਬੜਾ ਸਟਾਪੂ ਖੇਲਦੇ ਸੀ ਗੀਟੇ ਖੇਲਦੇ ਸੀ, ਤੇ ਬਟ ਅੱਜ-ਕਲ ਦੇ ਬੱਚੇ- ਸਾਨੂੰ ਪਤਾ ਈ ਨੀ ਗੀਟੇ ਕੀ ਹੁੰਦੇ ਨੇ ਸਟਾਪੂ ਕੀ ਹੁੰਦੈ, ਹਾਂ‌। ਖੋ-ਖੋ ਖੇਲਣੀ ਕਰਨੀ ਅਸੀ ਗਲੀ ਵਿਚ ਜੰਜੀਰ ਬਣਾ ਕੇ ਖੇਲਣਾ ਕਰਨਾ ਐ ਖੇਡਾਂ ਬਹੋਤ ਮਜ਼ਾ ਆਂਦਾ ਹੁੰਦਾ ਸੀ ਉਸ ਟਾਈਮ 'ਚ ਖੇਲਣ ਦਾ
ਹਾਂਜੀ-ਹਾਂਜੀ।
ਅਜ-ਕੱਲ ਤਾਂ ਬਸ ਲੂਡੋ ਖੇਲ ਲੋ ਕੈਰਮ ਖੇਲ ਲੋ ਬਸ। ਐਹੀ ਇਨਡੋਰ ਗੇਮਾਂ ਰੈਹ ਗਈਆਂ ਨੇ ਹੁਣ ਤਾਂ।
ਸਈ ਗੱਲ ਐ ਜੀ।
ਨਈ ਤੇ ਕਈ ਵਾਰ ਤਾਂ ਜ਼ਿਆਦਾਤਰ ਬੱਚੇ ਫੋਨਾਂ ਵਿੱਚ ਈ ਆਪਣੇ ਬਿਜ਼ੀ ਰੈੰਦੇ ਨੇ।
ਅੱਜ-ਕੱਲ੍ ਕੋਈ-ਕੋਈ ਹੈਗਾ ਜੇਹੜਾ ਕੀ ਕੈੰਦੇ ਨੇ ਇੰਡੋਰ ਗੇਮ ਖੇਲਦਾ। ਊਟਡੋਰ ਗੇਮ ਖੇਲਦੈ ਸਾਰੇ ਈ ਅਪਨਾ ਫੋਨਾ ਵਿਚ ਈ ਉਲਝੇ ਪਏ ਨੇ।
ਹਾਂਜੀ ਏਹ ਤਾਂ ਹੈ ਈ ਐ।
ਮੈਂ ਐ ਨੀ ਕੈੰਦਾ ਵੀ ਫੋਨ ਪੂਰੇ ਮਾਡੇਨੇ ਹੈ ਵਧੀਆ ਵੀ ਐ ਇੰਟਰਨੈਟ ਵਗੈਰਾ। ਜਿਵੇਂ ਨੌਲੇਜ ਮਿਲਦੀ ਏ ਬੜੀ। ਗੇਨ ਹੁੰਦੀ ਹੈ ਬਹੁਤਾ ਲੱਗਦਾੜਾ ਮਾਇਂਢ ਸਾ਼ਰਪ ਹੁੰਦਾ ਪਰ ਅਗਰ ਲਿਮਟ ਦੀ ਚਲਾਈਏ ਤਾਂ।
ਹਾਂਜੀ, ਏ ਤਾਂ ਹੈ।
ਬਨਨਾ ਤੇ ਐਂਵੇ ਹੈਜੀ।
ਹੂੰ-ਹੂੰ, ਹੋਰ ਖਾਣ-ਪੀਣ ਦਾ ਤੁਹਾਨੂੰ ਕੀ ਸ਼ੌਕ ਹੈ ਜੀ?
ਖਾਣ-ਪੀਣ ਦਾ ਇੰਜ ਹੈ ਕਿ ਮੈ ਹੇਲਦੀ ਢਾਇਟ ਬੜੀ ਖਾਂਦਾ ਜੀ।
ਅੱਛਾ ਜੀ।
ਔਰ ਫਰੂਟਸ ਹੋਗੇ ਜਿਵੇਂ ਸੈਲਢ ਹੋ ਗਿਆ, ਘਰ ਦਾ ਖਾਣਾ ਰੋਟੀ-ਸਬਜ਼ੀ ਹੋ ਗਈ।
ਅੱਛਾ ਜੀ।
ਹਾਂਜੀ, ਕਰਢ ਵਗੈਰਾ ਹੋ ਗਈ ਪਾਣੀ ਨਾਲੇ ਮੈਂ ਪੂਰਾ ਪੀਨਾ, ਤਿੰਨ ਤੋਂ ਚਾਰ ਲੀਟਰ ਜ਼ਰੂਰ ਪੀਨਾ।
ਹਾਂਜੀ-ਹਾਂਜੀ, ਗਰਮੀਆਂ ਵਿੱਚ ਤਾਂ ਉਂਝ ਵੀ ਪਾਣੀ ਪੀਤਾ ਹੀ ਜਾਂਦਾ।
ਹਾਂਜੀ।
ਹੋਰ ਕਿਵੇਂ?
ਕੋਈ ਡਿਸ਼ ਵਗੈਰਾ ਵੀ ਤੁਹਾਨੂੰ ਬਣਾਣੀ ਆਂਦੀ ਜਾਂ ਫਾਸਟ-ਫੂਡ ਬਾਰੇ ਤੁਹਾਡਾ ਕੀ ਵਿਚਾਰ ਹੈ?
ਡਿਸ਼ ਵਗੈਰਾ ਮੈਨੂੰ ਆਂਦੀ ਹੈ ਬਣਾਉਣੀ ਫਾਸਟ-ਫੂਡ, ਜਿਵੇਂ ਮਤਲਬ ਕਦੀ-ਕਦੀ ਅਗਰ ਜਿਵੇਂ ਕੋਈ ਆ ਜਾਵੇ। ਮਤਲਬ ਮਿਲਣ ਆਜੇ ਬੜੇ ਦਿਨਾਂ ਬਾਦ ਤਾਂ ਚੱਲਦਾ ਬਸ ਹਲਕਾ-ਹਲਕਾ। ਪੜਦਾ ਮੈ ਆਪਣੇ ਆਪ ਫਰਕ ਘਰ ਦੇ ਖਾਣੇ ਨੇ ਕਰਨਾ ਮਤਲਬ ਫਾਸਟ-ਫੂਡ ਦਾ ਬਾਹਰ ਦਾ ਨਾ ਪਤਾ ਨੀ ਹੁੰਦਾ ਮਤਲਬ ਕੋਈ ਕਿਵੇਂ ਕਰ ਰਿਹਾ। ਕਿਵੇਂ ਨੀ, ਤਾਂ ਕਰਕੇ ਮੈਂ ਘਰ ਦੇ ਫੂਡ ਵੱਲ ਜ਼ਿਆਦਾ ਕਰਨਾ। ਕਿਉਂਕਿ ਘਰ ਦਾ ਫੂਡ ਆਪਣੀ ਆਂੱਖਾਂ ਸਾਮਣੇ ਕੁਛ ਨਾਲ ਹੀ ਪਤਾ ਹੁੰਦਾ ਵਧੀਆ ਵੀ ਕਿਵੇਂ ਬਣਿਆ। ਕਿਵੇਂ ਨਹੀਂ।
ਹਾਂਜੀ, ਇਹ ਤਾਂ ਹੈ ਹੀ ਹੈ।
ਹਾਂਜੀ।
ਅਸੀਂ ਆਪ ਘਰ ਦੀ ਰੋਟੀ, ਘਰ ਦੀ ਬਣੀ ਹੋਈ ਚੀਜ਼ ਨੂੰ ਹੀ ਜ਼ਿਆਦਾਤਰ ਲਾਈਕ ਕਰਦੇ ਹਾਂ।
ਹਾਂਜੀ-ਹਾਂਜੀ, ਬਹੁਤ ਵਧੀਆ ਗੱਲ ਹੈ ਜੀ ਐਵੇਂ ਕਰਨੀ ਚਾਹੀਦੀ ਹੈ ਮਤਲਬ ਘਰ ਦੀ ਮਤਲਬ ਅਗਰ ਘਰ ਬੰਦੀ ਪਈ ਚੀਜ਼ ਬਾਹਰ ਜਾਕੇ ਕਿਉਂ ਖਾਨੀ?
ਸਾਡੇ ਬੱਚੇ ਤਾਂ ਘਰ ਦੀ ਹੀ ਖਾਕ ਕੇ ਖੁਸ਼ ਹੁੰਦੇ ਨੇ ਉਹਨਾਂ ਨੂੰ ਘਰ ਹੀ ਅਸੀਂ ਸਾਰਾ ਕੁਛ ਬਣਾ ਦੀਦਾ।
ਬੜੀ ਵਧੀਆ ਗੱਲ ਜੀ, ਬੜੀ ਵਧੀਆ ਗੱਲ ਨਾਲੇ ਕੀ ਕਹਿੰਦੇ ਨੇ ਬਾਹਰ ਦੇ ਖਾ ਕੇ ਬਿਮਾਰੀਆਂ ਹੀ ਲੱਗਦੀਆਂ ਬਸ।
ਹਾਂਜੀ, ਇਹ ਤਾਂ ਹੈ ਹੀ ਹੈ ਫਿਰ ਕੁਛ ਘਰ ਅਸੀਂ ਸਾਰਾ ਸਾਫ-ਸੁਥਰਾ ਚੀਜ਼ਾਂ ਪਾ ਕੇ ਬਣਾਉਣਾ ਹੁੰਦਾ, ਬਾਹਰ ਦਾ ਸਾਨੂੰ ਕੁਛ ਪਤਾ ਨੀ ਹੁੰਦਾ ਕਿਵੇਂ ਬਣਿਆ ਕਿਵੇਂ ਨਹੀਂ?
ਸਹੀ ਗੱਲ ਹੈ ਜੀ।
ਫਿਰ ਸਾਡੇ ਬੱਚੇ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਂਦੇ ਨਹੀਂ ਹੈ। ਉ ਫਿਰ ਬਿਮਾਰ ਹੋ ਜਾਂਦੇ ਨੇ ਇਸ ਕਰਕੇ ਅਸੀਂ ਹਲਕੇ ਮਸਾ ਸਾਲੇ ਪਾ ਕੇ, ਹੀ ਉਹਨਾਂ ਵਾਸਤੇ ਨਾ ਆਪਣਾ ਘਰ ਹੀ ਰੈਡੀ ਕਰਨੇਆਂ ਚੀਜ਼ਾਂ।
ਅੱਛਾ-ਅੱਛਾ-ਅੱਛਾ, ਹੋਰ ਸੁਣਾਓ ਤੁਸੀਂ ਅੱਜ ਕੀ ਖਾਧਾ?
ਬਸ ਅਸੀਂ ਹੁਣੇ ਨਾਸ਼ਤਾ ਕੀਤਾ ਤੇ ਹੁਣ ਬਸ ਦੁਪਹਿਰ ਦੀ ਸਬਜ਼ੀ ਦੀ ਤਿਆਰੀ ਹੋ ਜਾਏਗੀ ਸ਼ੁਰੂ।
ਤੇ ਤੁਹਾਡੀ ਫੇਵਰੇਟ ਡਿਸ਼ ਕਿਹੜੀ ਹੈ?
ਮੈਨੂੰ ਤਾਂ ਖ਼ਾਸ ਕਰਕੇ ਸਾਂਬਰ ਚਾਵਲ ਹੋ ਗਏ ਰਾਜਮਾ ਚਾਵਲ ਹੋ ਗਏ ਇਹ ਚੀਜ਼ਾਂ ਕਿ ਚਾਵਲ ਵਾਲੀਆਂ ਆਈਟਮਾਂ ਮੈਨੂੰ ਜ਼ਿਆਦਾ ਪਸੰਦ ਨੇ।
ਅੱਛਾ-ਅੱਛਾ-ਅੱਛਾ, ਚਲੋ ਵਧੀਆ-ਵਧੀਆ ਤੇ
ਤੇ ਉ ਫਿਰ ਮਤਲਬ ਸੋਇਆ ਚਾਂਪ ਵਗੈਰਾ ਅੱਛੀ ਲੱਗਦੀ ਹੈ।
ਅੱਛਾ, ਓਕੇ ਤੇ ਤੁਸੀਂ ਆਪਣੇ ਢਾਈਟਸ ਫਹੂਟਸ ਵਗੈਰਾ ਨੀ ਖਾਂਦੇ ਕੁਛ।
ਨੀ ਫਰੂਟਸ ਵਗੈਰਾ ਵੀ ਲੈਂਦੇ ਹਾਂ ਸੈਲਡ ਵੀ ਲੈਂਦੇ ਹਾਂ। ਐਸ ਚੀਜ਼ਾਂ ਦੇ ਨਾਲ-ਨਾਲ ਫਿਰ ਚਲੋ ਰੋਟੀ ਵੀ ਅਸੀਂ ਤਿੰਨ ਟਾਈਮ ਲੈਂਦੇ ਹੀ ਲੈਂਦੇ ਹਾਂ।
ਅੱਛਾ ਜੀ ਅੱਛਾ, ਵਧੀਆ-ਵਧਿਆ ਤੇ ਰੋਟੀ ਨਾਲ ਤਾਂ ਤੁਸੀਂ ਕਰਕੇ ਕੱਲੇ ਯੂਜ।
ਹਾਂਜੀ, ਮੈਂ ਵੀ ਹਾਂ, ਮੇਰੀ ਜੇਠਾਣੀ ਹੈ ਬਸ ਅਸੀਂ ਰਲ-ਮਿਲ ਕੇ ਕਰ ਲਇਦਾ ਜੁਆਇੰਟ ਫੈਮਿਲੀ ਹੈ ਸਾਡੀ।
ਅੱਛਾ, ਬੜੀ ਵਧੀਆ ਗੱਲ ਏ ਫਿਰ ਤੇ ਬੜੀ ਵਢੀ ਜਿਆਦਾਤਰ ਪਿੱਛੋਂ ਤੁਹਾਡੇ ਕੀ ਕਹਿੰਦੇ ਜੇਠਾਣੀ ਜੀ ਉ ਕਰ ਦਿੰਦੇ ਹੋਣੇ ਨੇ।
ਹਾਂਜੀ-ਹਾਂਜੀ, ਮਿਲ ਕੇ ਕੱਰ ਲਇਦਾ ਅਸੀਂ।
ਹਾਂਜੀ-ਹਾਂਜੀ।
ਤੇ ਬਹੁਤ ਅੱਛੀ ਗੱਲ ਏ।
ਅੱਜ-ਕੱਲ੍ਹ ਅਚਾਰਾਂ ਦਾ ਸੀਜ਼ਨ ਚੱਲ ਰਿਹਾ ਤੇ ਅਚਾਰ ਪਾਉਣ ਵਿੱਚ ਜ਼ਿਆਦਾ ਬਿਜ਼ੀ ਹੋਏ ਪਏ ਸਭ।
ਹੁਣ ਅੱਛਾ, ਤੁਹਾਡੇ ਉੱਥੇ ਕੌਣ ਪਾਂਦਾ ਅਚਾਰ?
ਸਾਡੇ ਜੀ ਮੇਰੀ ਮਦਰ ਇਨਲੋਅ ਨੇ ਉਹੀਓ ਹੀ ਪਾਉਂਦੇ ਨੇ।
ਅੱਛਾ-ਅੱਛਾ, ਉ ਬਜ਼ੁਰਗੇ ਬੰਦੇ ਉਹਾਨੂੰ ਜਿਆਦਾ ਵਧੀਆ ਆਉਂਦੇ ਹੁੰਦੇ ਨੇ।
ਹਾਂਜੀ-ਹਾਂਜੀ, ਏ ਜ਼ਿਆਦਾਤਰ ਨਾ ਬਜ਼ੁਰਗਾਂ ਦਾ ਹੀ ਕੰਮ ਹੁੰਦਾ ਹੈ ਅਚਾਰ ਪਾਣ ਦਾ।
ਪਤੋੜ ਹੋ ਗਿਆ, ਚਾਰ ਹੋ ਗਿਆ।
ਏ ਸਾਗ ਵਗੈਰਾ ਚੀਜ਼ਾਂ ਇਹ ਸਭ ਸਾਡੇ ਮਦਰ ਇਨ ਲੋ ਬਣਾਦੇ ਨੇ।
ਅੱਛਾ ਚੱਲੋ, ਬਹੁਤ ਵਧੀਆ ਬਹੁਤ ਗਲ ਏ ਬਹੁਤ ਵਧੀਆ ਗੱਲ ਏ।
ਹੂੰ -ਹੂੰ, ਹੋਰ ਤੁਹਾਡੇ ਵੀ ਅਚਾਰ ਵਗੈਰਾ ਪੈ ਗਿਆ।
ਹਾਂਜੀ, ਸਾਡੇ ਇੱਥੇ ਅੰਬੀਆਂ ਦਾ ਅਚਾਰ ਪਿਆ ਤੇ ਮਰਚਾ ਦਾ ਵੀ।
ਹਾਂਜੀ-ਹਾਂਜੀ। ਅਸੀਂ ਵੀ ਨਿੰਬੂ ਦਾ ਅਚਾਰ ਪਾਇਆ, ਅੰਬ ਦਾ ਅਚਾਰ ਪਾਇਆ।
ਅੱਛਾ ਜੀ।
ਹਾਂਜੀ, ਹੁਣ ਟਢਿਊ ਦਾ ਪਾਵਾਂਗੇ, ਲਸੂੜਿਆਂ ਦਾ ਪਾਵਾਂਗੇ।
ਅੱਛਾ ਬਹੁਤ ਅੱਛੀ ਗੱਲ ਏ ਜੀ ਬਹੁਤ ਅੱਛੀ ਗੱਲ ਏ।
ਹੂੰ-ਹੂੰ। ਹੋਰ। ਹਾਂਜੀ-ਹਾਂਜੀ ਸਭ ਵਧੀਆ, ਸਰਦੀਆਂ ਵਿੱਚ ਸਾਡੇ ਅਦਰਕ ਲਸਣ ਦਾ ਅਚਾਰ ਪੈ ਜਾਂਦਾ ਉਹ ਵੀ ਬਹੁਤ ਹਾਂਜੀ ਸਾਰੇ
ਤੁਹਾਡਾ ਮੈਨੂੰ ਜ਼ਰੂਰ ਭੇਜਣਾ ਇਸ ਵਾਰੀ ਤੁਸੀਂ।
ਹਾਂਜੀ-ਹਾਂਜੀ, ਕੋਈ ਨੀ ਜਿਸ ਟਾਈਮ ਮੈਂ ਪਾਉਣ ਲੱਗੀ ਹੋਵਾਂਗੀ ਮੈਂ ਤੁਹਾਨੂੰ ਰੈਸਪੀ ਤੇ ਜ਼ਰੂਰ ਸ਼ੇਅਰ ਕਰਾਂਗੀ ਤੁਹਾਡੇ ਨਾਲ।
ਹਾਂਜੀ-ਹਾਂਜੀ।
ਹੋਰ ਜੀ।
ਬਸ ਵਧੀਆ ਜੀ, ਵਧੀਆ ਚਲੋ ਫਿਰ ਮੈਂ ਤੁਹਾਨੂੰ ਨਾ ਥੋੜ੍ਹੀ ਦੇਰ ਬਾਦ ਸੁਣ ਲੈਣਾ ਨਾ ਮੈਨ ਨਾ ਵਿੱਚ ਕੋਲ ਆ ਰਹੀ ਸੀ ਕਿਸੇ ਦੀ।
ਹਾਂਜੀ-ਹਾਂਜੀ, ਕੋਈ ਗੱਲ ਨੀ ਜੀ।
ਹਾਂਜੀ, ਠੀਕ ਹੈ।